ਸਤਿ ਸ੍ਰੀ ਅਕਾਲ ਜੀ ਕੀ ਹਾਲ ਏ?
ਕੀ ਹਾਲ ਚਾਲ?
ਹਾਂਜੀ ਵਧੀਆ-ਵਧੀਆ ਤੁਸੀਂ ਦੱਸੋ?
ਹਾਂਜੀ ਤੁਹਾਡੀ ਆਵਾਜ਼ ਨੀ ਕਲੀਅਰ ਆ ਰਈ ਕਿੱਧਰ ਓ ਤੁਸੀਂ ਬਾਹਰ ਓ?
ਮੈਨੂੰ ਬੋਹਤ ਅਟਕ-ਅਟਕ ਕੇ ਆਰੀ ਤੁਹਾਡੀ ਆਵਾਜ਼।
ਅੱਛਾ-ਅੱਛਾ ਮੇਰੇ ਖਿਆਲ ਨਾਲ
ਅੱਛਾ ਹੈਲੋ।
ਹੋਰ
ਅੱਛਾ ਨੈ, ਤੁਹਾਡੀ ਆਵਾਜ਼ ਸੱਚੀ ਬੋਤ ਅਟਕ ਕੇ ਆਰੀ ਮੈਨੂੰ।। ਹਾਂਜੀ
ਹਾਂਜੀ-ਹਾਂਜੀ ਹੋਰ ਕੀ ਕਰ ਰੇ ਓ?
ਬਸ ਹੁਣੇ ਮੈਂ ਆ ਲੰਚ ਲੂੰਚ ਬਣਾ ਕੇ ਵੇਲੀ ਹੋਈ ਸੀ, ਫਿਰ ਮੈਂ ਲੰਚ ਮੈਂ ਹੁਣ ਖਾਦਾ ਐ।
ਅੱਛਾ ਬਸ ਮੈਂ ਵੀ ਬੈਠੀ ਸੀਗੀ। ਤੇ ਨਾ ਮੇਰੀ ਨਾ ਭੈਣ ਦਾ ਵਿਆਹ ਰੱਖਿਯਾ ਐ। ਤੇ ਅਸੀਂ ਓਧਰ ਬ੍ਰਈਡਲ ਮੇਕਅਪ ਵਗੈਰਾ ਕਰਵਾਣਾ ਸੀਗਾ, ਤੇ ਮੈਂ ਕਿਆ ਤੁਹਾਨੂੰ ਮੈਂ ਪੁ
ਛਾ ਕੀ ਅੱਛਾ ਅੱਛਾ ਅੱਛਾ।
ਅੱਛਾ, ਹੂੰ। ਹਾਂਜੀ ਹਾਂਜੀ, ਅੱਛਾ, ਦੱਸੋਗੇ ਕੁਛ। ਨਹੀਂ ਕੋਈ ਨੀ ਮੈਂ ਤੁਆਨੂੰ ਦੱਸ ਦਿੰਣੀ ਆਂ, ਤੁਸੀਂ ਓਹ ਦੱਸੋ ਕੀ ਕੈੰਦੇ ਨ ਤੁਸੀਂ ਕਿਹੋ ਜਾ ਮੇਕਅਪ ਕਰਾਣੈ ਮਤਲਬ? ਜਿਵੇ ਤਹਾਡੀ ਸਿਸਟਰ ਦਾ ਵੇਆਹ ਏ, ਕਿਵੇ ਜਾ ਕਰਾਣਾ ਐ ਤੁਸੀਂ ਮੇਕਅਪ? ਮੈਨੂੰ ਓਹ ਕਲੀਅਰ ਕਰੋ ਪੈਹਲੇ ਤੁਸੀਂ। ਬਸ ਮੈ ਨੀ ਤੇ